ਹੈਲੋ, ਹਾਂਜੀ ਸਸ ਸ਼੍ਰੀ ਕਾਲ ਜੀ।
ਹਾਂਜੀ, ਸਸ ਸ਼੍ਰੀ ਕਾਲ ਜੀ। ਹੈਲੋ, ਹਾਂਜੀ ਸਸ ਸ਼੍ਰੀ ਕਾਲ ਜੀ। ਵਧੀਆ ਤੁਸੀਂ ਦੱਸੋ?
ਕਿਵੇਂ ਓ ਜੀ? ਵਧੀਆ ਜੀ ਵਧੀਆ। ਹੋਰ ਕੀ ਕਰਦੇ ਸੀਗੇ, ਹੋਰ ਕੀ ਕਰਦੇ ਸੀਗੇ?
ਰਾਤ ਦੀ ਰੋਟੀ ਦੀ ਤਿਆਰੀ।
ਓਕੇ ਓਕੇ, ਠੀਕ ਐ ਜੀ ਤੇ ਮੈਂ ਤਾਂ ਹ ਜੇ ਮਤਲਬ ਸ਼ਾ ਨਈ ਮੈਂ ਤਾਂ ਹਜੇ ਸ਼ਾਮ ਦੀ ਚਾਹ ਪੀਣ ਲੱਗੀ ਆ। ਅੱਜ ਮਤਲਬ ਹਾਂਜੀ-ਹਾਂਜੀ ਮਤਲਬ ਥੋੜਾ ਕੰਮ ਕਰਕੇ ਬਾਹਰ ਗਏ ਹੋਏ ਸੀਗੇ ਸਵੇਰੇ ਤੇ ਮਤਲਬ ਮੈਂ ਲਾਂਘੀ ਸੀ ਨੌ ਕ ਵਜੇ ਲਾਂਘੀ ਸੀਗੀ। ਤੇ ਮਤਲਬ ਅੱਜ ਮੈਂ ਨਾਸ਼ਤਾ ਵੀ ਨੀ ਕੀਤਾ ਸੀਗਾ ਮੈਂ ਸਵੇਰ ਦਾ ਨਾਸ਼ਤਾ ਵੀ ਅੱਜ ਦੋ-ਢਾਈ ਵਜੇ ਕੀਤਾ।
ਅੱਛਾ ਜੀ।
ਹਾਂਜੀ-ਹਾਂਜੀ ਤਾਂ ਕਰਕੇ ਬਸ ਹੁਣ ਸਿਰ ਦਰਦ ਕਰਨ ਲੱਗ ਗਿਆ ਸੀ ਤਾਂ ਚਾਹ ਪੀਤੀ ਆ ਹੁਣ। ਹੋਰ ਸੁਣਾਓ ਤੁਸੀਂ? ਹਾਂਜੀ-ਹਾਂਜੀ, ਹੋਰ ਤੁਸੀਂ ਸੁਣਾਓ?
ਚਲੋ ਰਾਤ ਦੀ ਵੀ ਚ ਨਾ ਬਣਾਓ ਨਾ।
ਹਾਂਜੀ, ਨਈ ਬਸ ਰਾਤ ਦਾ ਤਾਂ ਮੰਮਾ ਨੇ ਹੀ ਕਰਨਾ ਹਨਾ।
ਕੀ ਸੋਚਿਆ ਫੇਰ, ਕੀ ਬਣਾਣਾ ਰਾਤੀ?
ਠੀਕ ਐ।
ਸਈ ਐ।
ਹਾਂਜੀ-ਹਾਂਜੀ ਰਾਤ ਦਾ ਤਾਂ ਮੰਮਾ ਈ ਕਰਦੇ ਬਸ ਵਧੀਆ ਚਲੋ ਅੱਜ ਆਪਾਂ ਰੀਡਿੰਗ ਬੁਕਸ ਬਾਰੇ ਗੱਲ ਕਰਦੇ ਹਾਂ ਹਨਾ। ਥੋਂਨੂੰ ਮਤਲਬ ਆਦਤ ਹੈਗੀ ਆ ਬੁੱਕਾਂ ਵਗੈਰਾ, ਕਿਤਾਬਾਂ ਵਗੈਰਾ ਪੜ੍ਹਨ ਦੀ?
ਨਈ ਮੈਨੂੰ ਹੈ ਨੀ ਆਦਤ ਘਟ ਈ ਪੜਦੀ ਆ। ਓਵੀ ਮਸੀ ਪੜ੍ਹੀ ਦਾ ਜੋ ਪੜ੍ਹਨ ਵਾਲਾ ਹੁੰਦਾ ਆ ਪੜ੍ਹਨੀ ਆ।
ਛੋਟੇ ਹੁੰਦੇ ਹਨਾ ਜਿਵੇਂ ਕਈ ਬੱਚਿਆਂ ਨੂੰ ਜਿਵੇਂ ਹੁਣ ਕਲਾਸ ਦੇ ਵਿੱਚ ਮੰਨ ਲਓ ਲੈਸਨ ਵਗੈਰਾ ਪੜ੍ਹਾਂਦੇ ਸੀ ਹਨਾ। ਕਈਆਂ ਨੂੰ ਤਾਂ ਮਤਲਬ ਹੁੰਦਾ ਸੀਗਾ ਕੀ ਹਾਂਜੀ ਸਾਨੂੰ ਮੈਡਮ ਕਹੇ ਵੀ ਤੁਸੀਂ ਪੜ੍ਹੋ ਨਾ ਰੀਡ ਕਰੋ ਤੇ ਕਈਆਂ ਨੂੰ ਹੁੰਦਾ ਸੀਗਾ ਵੀ ਸਾਨੂੰ ਨਾ ਕਹੇ ਵੀ ਸਾਨੂੰ ਔਖਾ ਲੱਗਦਾ ਪੜ੍ਹਨਾ ਮਤਲਬ ਥੋਂਨੂੰ ਕਿੱਦਾਂ ਦਾ ਲੱਗਦਾ ਸੀ ਥੋਂਨੂੰ ਏ ਹੁੰਦਾ ਸੀ ਕੀ ਮੈਂ ਪੜਾ ਯਾਂ ਨਾ ਪੜਾ ਕਿੱਦਾਂ ਲੱਗਦਾ।
ਨਈ ਏਦਾਂ ਤਾਂ ਮੈਨੂੰ ਬੋਤ ਸ਼ੌਕ ਸੀ ਪੜ੍ਹਨ ਦਾ। ਮੈਂ ਤਾਂ ਰੀਡਿੰਗ ਤਾਂ ਮੈਂ ਸਭ ਤੋਂ ਮੋਹਰੇ ਹੋ ਕੇ ਕਰਦੀ ਸੀ ਕਲਾਸ ਵਿੱਚ ਉਹ ਗੱਲ ਵੱਖਰੀ ਆ। ਇਦਾਂ ਕਈਆਂ ਨੂੰ ਸ਼ੌਕ ਹੁੰਦਾ ਨਾ ਬੁੱਕਾਂ ਪੜਨਾ ਕੁਛ ਮਤਲਬ ਸਿੱਖਣਾ ਹਨਾ। ਕਿਸੇ ਨਾ ਕਿਸੇ ਬਾਰੇ ਕੋਈ ਕਹਾਣੀ ਪੜ੍ਹਨੀ ਇਦਾਂ ਇਦਾਂ ਨੀ ਮੈਨੂੰ ਸ਼ੌਕ ਓਦੋਂ ਮੈਨੂੰ ਪਤਾ ਬੁੱਕ ਪੜ੍ਹਨੀ ਬਹੁਤ ਵਧੀਆ ਹੁੰਦੀ ਆ ਇਹ ਸਭ ਤੋਂ ਵਧੀਆ ਸ਼ੌਂਕ ਆ ਜਿਹੜੇ ਬ
ਹਾਂਜੀ ਹਾਂਜੀ ਹਾਂਜੀ ਬਿਲਕੁਲ। ਮਤਲਬ ਵੈਸੇ ਅਗਰ ਮੈਂ ਆਪਣਾ ਦੱਸਾਂ ਹਨਾ ਤਾਂ ਜਦੋਂ ਮਤਲਬ ਮੈਂ ਕਲਾਸ ਦੇ ਵਿੱਚ ਹੁੰਦੀ ਸੀਗੀ। ਤਾਂ ਮਤਲਬ ਮੈਨੂੰ ਐਵੇਂ ਹੁੰਦਾ ਸੀਗਾ ਵੀ ਮੈਨੂੰ ਨਾ ਕੋਈ ਕਹਿ ਦੇ ਵੀ ਹਨਾ ਤੂੰ ਰੀੜ ਕਿਉਂਕਿ ਤੁਹਾਨੂੰ ਵੀ ਪਤ ਹਨਾ ਵੀ ਅਹ ਲਾਈਨ ਵਾਈਸ ਮੈਡਮ ਕਹਿੰਦੇ ਸੀਗੀ ਵੀ ਅੱਧਾ ਪੈਰਾ ਤੁਸੀਂ ਪੜਨਾ ਅੱਧਾ ਪਹਿਰਾ ਤੁਸੀਂ ਪੜਨਾ ਹਨਾ।
ਹਾਂਜੀ।
ਫਿਰ ਮਤਲਬ ਮੈਨੂੰ ਹੁੰਦਾ ਸੀਗਾ ਵੀ ਮੈਨੂੰ ਨਾ ਕੋਈ ਕਹਿ ਦੇ ਹਨਾ ਵੀ ਹਾਂ। ਹੁਣ ਤੇਰੀ ਵਾਰੀ ਮੈਨੂੰ ਐਵੇਂ ਹੁੰਦਾ ਸੀਗਾ ਵੀ ਜਿੰਨੇ ਨੂੰ ਮੇਰੀ ਵਾਰੀ ਆਵੇ ਲੈਸਨ ਖਤਮ ਹੀ ਹੋ ਜਾਏ। ਇਹ ਬਸ ਵੈਸੇ ਹੀ ਮਤਲਬ ਉਂਝ ਹੀ ਹੁੰਦਾ ਸੀਗਾ ਹਨਾ ਵੀ ਸਾਰਿਆਂ ਸਾਹਮਣੇ ਪੜਨਾ। ਇਹ ਚੀਜ਼ ਹੁੰਦੀ ਸੀਗੀ।
ਅੱਛਾ ਤੇ ਹੁਣ
ਹੁਣ ਹੁਣ ਮਤਲਬ ਮੈਨੂੰ ਹੁਣ ਮੇਰਾ ਸ਼ੌਕ ਜਾਗਰੂਕ ਹੋ ਗਿਆ ਹੁਣ ਮੈਨੂੰ ਹੁੰਦਾ ਵੀ ਕੋਈ ਮੈਨੂੰ ਨਵੀਆਂ ਨਵੀਆਂ ਬੁੱਕਸ ਲਿਆ ਕੇ ਦੇਵੇ ਹਨਾ। ਵੀ ਮੇਰਾ ਪੜਨ ਨੂੰ ਬਹੁਤ ਜੀਅ ਕਰਦਾ ਹਾਂਜੀ ਹਾਂਜੀ। ਨਹੀਂ ਬਸ ਹੁਣ ਮਤਲਬ ਇਹ ਹੋ ਗਿਆ ਨਾ ਹੁਣ ਦੇਖੋ। ਉਹ ਟਾਈਮ ਲੰਘ ਚੁੱਕਿਆ ਹੁਣ ਐ ਹੁੰਦਾ ਵੀ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੋ ਗਏ ਹਨਾ। ਤੇ ਮਤਲਬ ਹਨਾ ਰੀਡਿੰਗ ਵਗੈਰਾ ਕਰਨ ਦੀ ਚਲੋ ਇੱਕ ਐਵੇਂ ਹੁੰਦਾ ਵੀ ਉਦੋਂ ਟਾਈਮ ਹੁੰਦਾ ਆਪਣੇ ਕੋਲ ਹਨਾ। ਤੇ ਹੁਣ ਤਾਂ ਮਤਲਬ ਹੋਰ ਹੀ ਨੀ ਕੰਮ ਵਗੈਰਾ ਨਿਬੜਦੇ ਹੈਗੇ।
ਅੱਛਾ ਜੀ।
ਹਾਂਜੀ ਹਾਂ। ਹਾਂਜੀ ਵੈਸੇ ਮਤਲਬ ਹਨਾ ਪੜਨ ਦੇ ਰੀਡਿੰਗ ਕਰਨ ਦੇ ਬਹੁਤ ਜਿਆਦਾ ਫਾਇਦੇ ਨੇ। ਤੁਹਾਨੂੰ ਕੀ ਲੱਗਦਾ ਹਨਾ ਕਿ ਫਾਇਦੇ ਹੋ ਸਕਦੇ ਨੇ ਬੁੱਕਾਂ ਪੜਨ ਦੇ ਨਾਲ।
ਆਹੀ ਵੀ ਇੱਕ ਤਾਂ ਆਪਾਂ ਬੁੱਕਾਂ ਪੜਦੇ ਇੱਕ ਤਾਂ ਸਾਡੀ ਇੱਕ ਚੰਗੀ ਆਦਤ ਬਣਦੀ ਆ। ਹਨਾ ਫੋਨਾਂ ਤੋਂ ਦੂਰ ਹੁੰਦੇ ਹਾਂ ਆਪਾਂ ਤੇ ਆਪਾਂ ਨੂੰ ਸੀ। ਤੁਹਾਨੂੰ ਵੀ ਮਿਲਦਾ ਕੁਛ ਇਹਨਾਂ ਚੋਂ।
ਬਿਲਕੁਲ ਬਿਲਕੁਲ ਤੇ ਹੁਣ ਜਿਵੇਂ ਮੰਨ ਲੋ ਤੁਸੀਂ ਹਿਸਟਰੀ ਦੀ ਇਤਿਹਾਸ ਦੀ ਬੁੱਕ ਲਾ ਲਓ ਹਨਾ। ਜਿਵੇਂ ਮੰਨ ਲਓ ਅੱਜ ਕੱਲ ਦੇ ਬੱਚਿਆਂ ਨੂੰ ਕੁਛ ਨੀ ਪਤਾ ਹੈਗਾ ਹਨਾ ਵੀ ਕੋਈ ਲੜਾਈਆਂ ਝਗੜਿਆਂ ਬਾਰੇ ਲਾ ਲਓ। ਹਨਾ ਜਾਂ ਕੋਈ ਪੋਲੀਟਿਕਸ ਬਾਰੇ ਵੀ ਕੀ ਹੁਣ ਜਿਵੇਂ ਆ ਪੋਲੀਟਿਕਸ ਚ ਬਹੁਤ ਕੁਛ ਹੁੰਦਾ ਰਾਜਨੀਤੀਆਂ। ਹਨਾ ਵੋਟਾਂ ਬਾਰੇ ਲੋਕ ਸਭਾ ਬਾਰੇ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਆਪਣੇ ਇਤਿਹਾਸ ਕੀ ਸੀਗਾ ਕੀ ਨਹੀਂ ਹੈ ਕਿਵੇਂ ਕਿਵੇਂ ਕੀਨੇ ਕੀ ਬਲੀਦਾਨ ਕੀਤਾ ਹਨਾ ਮਤਲਬ ਇਹ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ
ਸਹੀ ਗੱਲ ਦਾ ਪਤਾ ਹੋਣਾ ਚਾਹੀਦਾ ਹਾਂਜੀ ਹੈਲੋ ਆਵਾਜ਼ ਆਉਣੀ ਬੰਦ ਹੋ ਗਈ।
ਹਰ ਇੱਕ ਬੁੱਕ ਦਾ ਅਲੱਗ ਭੈਨੇ
ਹੈਲੋ
ਹਾਂਜੀ ਹਾਂਜੀ
ਹਾਂਜੀ ਆ ਰਹੀ ਆਵਾਜ਼
ਹਾਂਜੀ ਹਾਂਜੀ ਮੈਂ ਕਿਹਾ ਜਿਵੇਂ ਆਪਾਂ ਕੋਈ ਵੀ ਕਿਤਾਬ ਪੜ੍ਹਦੇ ਹਾਂ ਨਾ ਚਾਹੇ ਇੰਗਲਿਸ਼ ਦੀ ਲਾ ਲਓ ਉਹਦਾ ਅਲੱਗ ਬੈਨੀਫਿਟ ਆ ਉਹਦਾ ਦੇਖੋ ਇਹ ਬੈਨੀਫਿਟ ਆ ਵੀ ਆਪਣੀ ਲੈਂਗੁਜ ਆ ਜਿਹੜੀ ਉਹ ਵਧੀਆ ਹੋ ਜੂ
ਸਹੀ ਗੱਲ ਆ ਰੀਡਿੰਗ ਨਾਲ ਬਹੁਤ ਆਪਾਂ ਨੂੰ ਹੁੰਦਾ ਵੀ ਸਿੱਖਣ ਨੂੰ ਮਿਲਦਾ
ਮੰਨ ਲਓ ਜੇ ਆਪਾਂ ਕੋਈ ਮੰਨ ਲਓ ਇਤਿਹਾਸ ਰਿਲੇਟਡ ਹੁਣ ਜਿਹੜਾ ਆਪਣਾ ਜੋ ਵੀ ਪਿਛੋਕੜ ਹੈਗਾ ਹੈਨਾ ਵੀ ਕਿਵੇਂ ਕਿਵੇਂ ਆਪਣੇ ਗੁਰੂਆਂ ਨੇ ਬਲੀਦਾਨ ਦਿੱਤੇ ਜਾਂ ਕਿਵੇਂ ਰਾਜੇ ਮਹਾਰਾਜਿਆਂ ਹਨ ਨਾ ਜੋ ਜੋ ਆਪਣੇ ਲਈ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਦਾ
ਹਮ
ਹਾਂਜੀ ਹਰ ਇੱਕ ਬੁੱਕ ਦਾ ਮਤਲਬ ਆਪਣਾ ਆਪਣਾ ਬੈਨੀਫਿਟ ਆ ਹੈਨਾ ਤੇ ਜਿਵੇਂ ਹੁਣ ਮੰਨ ਲਓ ਅੱਜ ਕੱਲ ਤਾਂ ਦੇਖੋ ਹੋਰ ਬੁੱਕਾਂ ਆ ਰਹੀਆਂ ਨੇ ਜਿਨਾਂ ਦੇ ਵਿੱਚ ਆਪਾਂ ਨੂੰ ਮਤਲਬ ਹਮ ਸਾਰੀ ਨੌਲੇਜ ਦਿੱਤੀ ਜਾਂਦੀ ਹੈ ਵੀ ਕਿਹੜੀ ਚੀਜ਼ ਕਿੱਦਾਂ ਹੋਊ ਹੇਨਾ ਆਪਾਂ ਨੇ ਅੱਗੇ ਜੋ ਵੀ ਮੰਨ ਲਓ ਤਿਆਰੀ ਕਰਨੀ ਆ ਕੋਈ ਵੀ ਹੇਨਾ ਏਕਜ਼ਾਮ ਵਗੈਰਾ ਦੀ ਤਾਂ ਮਤਲਬ ਆਪਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਦਿੱਤੀ ਜਾਂਦੀ ਹੈ ਜੇ ਆਪਾਂ ਪੜ੍ਹਦੇ ਹਾਂਜੀ
ਹਾਂਜੀ ਉਦਾਂ ਹਾਂਜੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ ਹੁਣ ਜਿੱਦਾਂ ਆਪਾਂ ਕੋਈ ਵੀ ਬੁੱਕ ਪੜ੍ਹਦੇ ਹਾਂ ਨਾ ਹਰ ਇੱਕ ਦਾ ਆਪਣਾ ਫਾਇਦਾ ਮਤਲਬ ਇੱਕ ਤਾਂ ਦੇਖੋ ਬੰਦਾ ਮਤਲਬ ਦੇਖੋ ਅੱਜ ਦੇ ਟਾਈਮ ਵਿਚ ਟੈਨਸ਼ਨਾਂ ਇੰਨੀਆਂ ਨੇ ਕੀ ਆਪਾਂ ਦੇਖੋ ਹੈ ਨਾ ਅਹ ਜਿਵੇਂ ਹੁਣ ਟੈਨਸ਼ਨਾਂ ਦਾ ਦੇਖੋ ਕੋਈ ਆ ਕੇ ਖੜ ਗਿਆ ਆਪਣੇ ਕੋਲ ਹੈਨਾ ਤਾ ਦੇਖੋ ਉਹਨੇ ਆਪਣੀ ਕਹਾਣੀ ਛੇੜ ਲੈਣੀ ਆ ਤੇ ਉਹੀ ਟਾਈਮ ਆਪਾਂ ਜੇ ਬੁੱਕਾਂ ਵਗੈਰਾ ਪੜ੍ਹਨ ਦੇ ਵਿੱਚ ਲਗਾਵਾਂਗੇ ਹੈਨਾ ਨਾਲੇ ਤਾਂ ਦੇਖੋ ਆਪਾਂ ਉਹਨਾਂ ਚੀਜ਼ਾਂ ਤੋਂ ਬਚੇ ਰਵਾਂਗੇ ਜਿਹੜੀਆਂ ਆਪਾਂ ਰੋਜ਼ ਲੋਕਾਂ ਦੀਆਂ ਸੁਣਦੇ ਹਾਂ ਕੋਈ ਕਈ ਚੰਗੀਆਂ ਗੱਲਾਂ ਵੀ ਕਰਦੇ ਨੇ ਕਈ ਮਾੜੀਆਂ ਗੱਲਾਂ ਵੀ ਕਰਦੇ ਨੇ
ਹਮ
ਹੈਨਾ ਉਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਤੇ ਜਿਹੜੀ ਆਪਣੀ ਨੌਲੇਜ ਵਧੇਗੀ ਹੈਨਾ ਉਹ ਅਲੱਗ ਚੀਜ਼
ਸਹੀ ਗੱਲ ਆ ਉਹੀ ਇਹਦਾ ਫਾਇਦਾ ਹੀ ਆ ਆਦਤ ਬਣਾਉਣੀ ਚਾਹੀਦੀ ਹੈ ਮੈਂ ਵੀ ਸੋਚਦੀ ਹੁੰਦੀ ਮੈਂ ਪੜ੍ਹਾ ਕੋਈ ਹੈਨਾ ਪਰ ਉਹੀ ਜਿੱਦਾਂ ਆਪਣਾ ਕੋਈ ਟਾਈਮ ਨੀ ਲੱਗਦਾ ਜਾਂ ਆਪਣੀ ਆਦਤ ਨੀ ਬਣੀ ਹੁੰਦੀ ਫਿਰ ਮੰਨ ਹੀ ਨੀ ਕਰਦਾ ਵੀ ਆਪਾਂ ਪੜੀਏ
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਹੈ
ਹਾਂਜੀ
ਅੱਛਾ ਮਤਲਬ ਵੈਸੇ ਸਹੀ ਗੱਲ ਹੈ ਹੁਣ ਦੇਖੋ ਮਤਲਬ ਅੱਜ ਕੱਲ ਦੇ ਜਿਹੜੇ ਬੱਚੇ ਨੇ ਦੇਖੋ ਉਹਨਾਂ ਨੂੰ ਤਾਂ ਕਿਤਾਬਾਂ ਦੀ ਮਤਲਬ ਜਿਹੜੇ ਪੜ੍ਹਨ ਦੇ ਫ਼ਾਇਦੇ ਨੇ ਉਹਨਾਂ ਬਾਰੇ ਦੱਸਿਆ ਹੀ ਨਹੀਂ ਜਾਂਦਾ ਹੈਗਾ ਕਿਉਂਕਿ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਇਹ ਹੁੰਦਾ ਵੀ ਬਸ ਜਿਵੇਂ ਆਪਾਂ ਕਲਾਸ ਚ ਵੀ ਪੜ੍ਹਦੇ ਹਾਂ ਕਿ ਲੈਸਨ ਪੜੇ ਹਨਾ ਤੇ ਉਹਨਾਂ ਦੇ ਕੋਸ਼ਨ ਆਨਸਰ ਕਰੇ ਚਲੋ ਜੀ ਨਿਬੜ ਗਿਆ ਕੰਮ ਪਰ ਜੇੜਾ ਕਿਤਾਬ ਨੂੰ ਪੜ੍ਹਨ ਦਾ ਅਸਲੀ ਮਕਸਦ ਆ ਹਨਾ, ਮਤਲਬ ਇਹ ਚੀਜ਼ ਆਪਾਂ ਨੂੰ ਸਕੂਲਾਂ ਚ ਵੀ ਨਹੀਂ ਸਿਖਾਈ ਜਾਂਦੀ ਹੈਗੀ।
ਸਹੀ ਗੱਲ ਆ।
ਵੀ ਆਪਾਂ ਨੂੰ ਕਿਤਾਬ ਪੜ੍ਹਨੀ ਕਿਉਂ ਚਾਹੀਦੀ ਆ, ਸਕੂਲਾਂ ਚ ਵੀ ਸਿਰਫ ਆਪਾਂ ਨੂੰ ਇਹੀ ਸਿਖਾਇਆ ਜਾਂਦਾ ਵੀ ਲੈਸਨ ਪੜ੍ਹੋ, ਉਦੇ ਆਪਾਂ ਨੂੰ ਕੁਸ਼ਚਨ ਆਨਸਰ ਪਤਾ ਲੱਗ ਜਾਣਗੇ, ਚਲੋ ਜੀ। ਕੰਮ ਖਤਮ।
ਹਾਂਜੀ, ਬਸ ਇਹੀ ਆ ਵੀ ਬਸ ਕੁਸ਼ਨ ਆਨਸਰ ਕਰ ਲਈਏ, ਪੇਪਰ ਦੇ ਲਈਏ ਸਹੀ ਐ, ਉਸ ਤੋਂ ਬਾਅਦ ਦਿਮਾਗ ਚ ਉਹ ਵੀ ਨਿਕਲ ਗਏ।
ਬਿਲਕੁਲ -ਬਿਲਕੁਲ ਉਹੀ ਹੈ ਮਤਲਬ
ਜੋ ਸਾਨੂੰ, ਗਿਆਨ ਲੈਣਾ ਚਾਹੀਦਾ ਉੱਥੇ ਕੋਈ ਨੀ ਧਿਆਨ ਦਿੰਦਾ ਬਸ ਏਦੇ ਤੇ ਹੀ ਧਿਆਨ ਆ।
ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਐ। ਹੁਣ ਨਾ ਹਰ ਇੱਕ ਹੁਣ ਤੁਸੀਂ ਜੀ ਕੇ ਦੀ ਲਗਾ ਲਓ ਕਿਤਾਬ। ਤਾਂ ਜੇ ਆਪਾਂ ਜੀ ਕੇ ਪੜ੍ਹਦੇ ਆ ਤਾਂ ਆਪਾਂ ਨੂੰ ਕਿੰਨੀ ਨੌਲੇਜ ਮਿਲਦੀ ਆ
ਸਹੀ ਗੱਲ ਆ। ਹੋਣੀ ਵੀ ਚਾਹੀਦੀ ਐ, ਇਹ ਤਾਂ ਜੀ ਕੇ ਤਾਂ ਹਰੇਕ ਨੂੰ ਜ਼ਰੂਰ ਇੱਕ ਤਾਂ ਹੁੰਦਾ ਆ ਵੀ ਬੁੱਕ ਪੜ੍ਹਨਾ ਪੜ੍ਹਨ ਦਾ ਸ਼ੌਂਕ ਉਹ ਵੱ ਖਰੀ ਗੱਲ ਆ, ਅਖ਼ਬਾਰਾਂ ਜੋ ਕੁਛ ਕਹਿ ਰਹੇ ਆ ਇਹ ਤਾਂ ਹਰੇਕ ਨੂੰ ਪੜ੍ਹਨੀ ਹੀ ਚਾਹੀਦੀ ਆ।
ਹਾਂਜੀ -ਹਾਂਜੀ ਹੁਣ 'ਦੇਖੋ ਪਤਾ ਕੀ ਆ ਦੇਖੋ ਜੀ ਕੇ ਦੀ ਜਿਹੜੀ ਕਿਤਾਬ ਆ ਆਪਾਂ ਨੂੰ ਸਕੂਲਾਂ ਦੇ ਵਿੱਚ, ਹਰ ਇੱਕ ਚਲੋ ਕਈ ਸਕੂਲਾਂ ਦੇ ਵਿੱਚ ਹੁੰਦਾ ਹਨਾ, ਥੋੜੀ ਬਹੁਤੀ ਲਗਾ ਦਿੰਦੇ ਨੇ, ਥੋੜ੍ਹਾ ਚੱਲ ਗਿਆ ਚਲੋ ਪਰ ਜਿਹੜੀ ਜੀ ਕੇ ਦੀ ਬੁੱਕ ਆ ਨਾ, ਮਤਲਬ ਬੱਚਿਆਂ ਨੂੰ ਸ਼ੁਰੂ ਤੋਂ ਹੀ ਲਗਾਣੀ ਚਾਹੀਦੀ ਆ। ਤਾਂ ਕਿ ਹੁਣ ਦੇਖੋ ਜਿਵੇਂ ਮੰਨ ਲਓ ਅੱਗੇ ਜਾ ਕੇ ਬੱਚੇ ਨੂੰ ਕੋਈ ਤਿਆਰੀ ਕਰਨੀ ਐ ਕੋਈ ਪੇਪਰ ਦੀ ਹੈ ਕੁਛ ਵੀ ਕਰਨਾ ਜਾਂ ਆਪਣੀ ਨੌਲੇਜ ਵਧਾਣੀ ਆ ਤਾਂ ਇੰਨੀ ਕੁ ਚੀਜ਼ ਆ ਬੱਚੇ ਨੂੰ ਪਹਿਲਾਂ ਹੀ ਆਂਦੀ ਹੋਵੇ।
ਹਾਂਜੀ, ਇਹ ਤਾਂ ਹੈ।
ਹਾਂਜੀ- ਹਾਂਜੀ ਤੇ ਮਤਲਬ ਵਧੀਆ ਹਨਾ। ਕਿਤਾਬਾਂ ਪੜ੍ਹਨ ਨਾਲ ਦੇਖੋ ਇੱਕ ਤਾਂ ਬੰਦਾ ਜੇੜਾ ਦਿਮਾਗ ਦੇ ਵਿੱਚ ਪੋਜ਼ਟਿਵ, ਨੈਗੇਟਿਵ ਜੋ ਵੀ ਥੋਟਸ ਚੱਲ ਰਹੇ ਹੁੰਦੇ ਨੇ ਹਨਾ ਬੰਦੇ ਦੇ
ਤੇਜ਼ ਹੁੰਦਾ ਆਪਣਾ ਆਪ ਜਦੋਂ
ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਦਿਮਾਗ ਤੇਜ਼ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਨੇ ਵੀ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਨਾ ਆਪਾਂ ਨੂੰ ਪੜ੍ਹਨ ਦੇ ਨਾਲ ਪਤਾ ਲੱਗਦੀਆਂ ਨੇ। ਤੇ ਇੱਕ ਆਪਣੇ ਹਨਾ, ਜਿਵੇਂ ਗੱਲ ਕਰਨ ਦਾ ਤਰੀਕਾ ਹੁੰਦਾ। ਬੋਲਣ ਦਾ ਤਰੀਕਾ ਹੁੰਦਾ, ਕਿਤਾਬਾਂ ਪੜ੍ਹਨ ਨਾਲ ਉਹਦੇ ਚ ਵੀ ਬਹੁਤ ਵੱਡਾ ਬਦਲਾਵ ਆਉਂਦਾ।
ਹਾਂ ਸਹੀ ਗੱਲ ਆ ਏ ਤਾਂ ਹੈ।
ਹਾਂਜੀ- ਹਾਂਜੀ ਤੇ ਮਤਲਬ ਮੈਨੂੰ ਵੀ ਹੁਣ ਕਾਫ਼ੀ ਦਿਨਾਂ ਤੋਂ ਹੋ ਰਿਹਾ ਹਨਾ ਵੀ ਚਲੋ ਮੈਂ ਵਿਹਲੀ ਵੀ ਸੀਗੀ ਘਰ। ਵੀ ਚਲੋ ਮੈਂ ਕੋਈ ਨਾ ਕੋਈ ਕਿਤਾਬ ਲੈ ਕੇ ਆਵਾਂ। ਹਨਾ ਵੀ, ਮੇਰਾ ਬਹੁਤ ਮਨ ਕਰ ਰਿਹਾ ਸੀਗਾ ਵੀ ਮੈਂ ਕਿਤਾਬ ਪੜਾ। ਪਰ ਮੈਨੂੰ ਸਮਝ ਨੀ ਆਂਦੀ ਹੈਗੀ ਵੀ, ਮੈਂ ਕਿਤਾਬ ਪੜਾਂ ਤਾਂ ਪੜਾ ਕੇਹੜੀ। ਕਈ ਵਾਰ ਮਤਲਬ ਵੀ ਹਨਾ ਜੋ ਆਪਾਂ ਨੇ ਪੜ੍ਹਾਈ ਕੀਤੀ ਆ, ਵੀ ਉਹਦੇ ਨਾਲ ਕੋਈ ਮਿਲਦੇ- ਜੁਲਦੇ ਕਿ ਤਾਬ ਲਿਆਈ ਏ ਹਨਾ, ਤੇ ਕਈ ਵਾਰ ਐਵੇਂ ਹੁੰਦਾ ਵੀ ਜਿਵੇਂ ਮੰਨ ਲਓ ਕਈ ਸਟੋਰੀਆਂ ਵਗੈਰਾ ਲਿਖੀਆਂ ਹੁੰਦੀਆਂ ਨੇ ਹਨਾ, ਵੀ ਕੁਛ ਏਦਾਂ ਦਾ ਲੈ ਠੀਕ ਹੈਗੀ ਐ। ਬਸ ਇਹੀ ਕਨਫਿਊਜਨ ਦੇ ਵਿੱਚ ਰਹਿੰਦੇ ਆ ਫੇਰ ਪਤਾ ਨੀ ਲੱਗਦਾ ਹੈਗਾ ਵੀ ਕਿਹੜੀ ਕਿਤਾਬ ਸਹੀ ਰਹੁਗੀ ਕਿਹੜੀ ਨਈ।
ਹਾਂ ਇਹ ਤਾਂ ਹੈ, ਇਹ ਤਾਂ ਚਲ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੂੰ ਸਰਚ ਕਰ ਲੈਣਾ ਚਾਹੀਦਾ ਐਵੇਂ ਜਾ ਜੋ ਆਪਣਾ ਇੰਟਰਸਟ ਹੈ ਨਾ ਓਦੇ ਹਿਸਾਬ ਨਾਲ-
ਹਾਂਜੀ, ਚਲੋ ਠੀਕ ਹੈ ਜੀ ਬਹੁਤ ਵਧੀਆ ਲਗਿਆ ਥੋਡੇ ਨਾਲ ਗੱਲ ਕਰਕੇ ਓਕੇ ਜੀ, ਧੰਨਵਾਦ।